ਹੈਲੋ ਸਸ ਸ੍ਰੀ ਕਾਲ ਸਸ ਸ੍ਰੀ ਕਾਲ ਕੱਲ ਦੀਦੀ ਕੈਸੇ ਹੋ
ਵਧੀਆ ਵਧੀਆ ਆਪ ਸੁਨਾਓ ਕੈਸੇ ਹੋ
ਮੈਂ ਵੀ ਵਧੀਆ ਹੋਰ ਸਭ ਘਰ ਸਭ ਠੀਕ।
ਹਾਂ ਕਰਰੇ ਸਭ ਵਧੀਆ ਤੁਸੀਂ ਦੱਸੋ ਘਰ ਸਭ ਠੀਕ।
ਸਭ ਸਭ ਵਧੀਆ ਸਭ ਵਧੀਆ ਸਭ ਵਧੀਆ ਹੋਰ ਕੁਛ ਨੀ ਬਸ। ਦੀ ਤਿਆਰੀ ਤੁਹਾਡਾ ਹੋ ਗਿਆ ਲੰਚ?
ਹਾਂਜੀ ਲੰਚ ਤੇ ਹੋ ਗਿਆ ਕਦੀ ਨਾ ਐਚੁਲੀ ਨਾ ਬੇਟੇ ਦੀ ਤਬੀਅਤ ਠੀਕ ਨਹੀਂ ਸੀ। ਫੇਰ ਉਹ ਕਹਿੰਦੇ ਤ ਥੋੜਾ ਉਹਦਾ ਡਿਸਟਰਬ ਸੀ ਵੀ ਖਿਚੜੀ ਬਣਾਈ ਆ,
ਅੱਛਾ ਤੁਸੀਂ ਖਿਚੜੀ ਬਣਾਈ। ਕੀ ਹੋ ਗਿਆ ਉਹਨੂੰ ਗਰਮੀ ਲੱਗ ਗਈ?
ਐ ਨਾ ਮਾਸੀ ਘਰ ਗਿਆ ਸੀ। ਤੇ ਉੱਥੇ ਖਾ ਲਿਆ ਨੋਨ ਵੈੱਜ ਉਹ ਸ਼ਾਇਦ ਉਹ ਕੰਮੇ ਨੂੰ ਲੱਗਦਾ। ਗਰਮ ਕਰ ਗਿਆ।
ਹੋ ਸਕਦਾ ਇਹ ਨਿੰਬੂ ਪਾਣੀ ਵਗੈਰਾ ਠੰਢਾ ਕੁਛ ਦੇਂਦੇ।
ਦਿੱਤਾ ਏ ਬਾਬੂ ਦਿੱਤਾ ਐ ਕੀ ਕਹਿੰਦੇ ਆ ਨਈ ਨਿੰਬੂ ਪਾਣੀ ਦਿੱਤਾ ਐ। ਤੇ ਇਹਦਾ ਫੇਵਰੇਟ ਥੋੜਾ ਰੂ ਅਫਜਾ ਚ ਪਾਕੇ ਨਾ ਨਿੰਬੂ ਉਹ ਵੀ ਦਿੱਤਾ ਫੇਰ ਹੁਣ ਲਾਸਟ ਇਚ ਖਿਚੜੀ ਖਾਈ ਹੈ।
ਹੋਰ ਸ ਸੁਣਾਓ ਤੁਸੀਂ ਲੰਚ ਕਰ ਲਿਆ?
ਹੁਣੇ ਹੋਆ ਸਾਡਾ ਲੰਚ, ਤੁਸੀ ਕੀ ਬਣਾਇਆ? ਮੇਰੇ ਫੇਵਰੇਟ ਏ ਮਰਦ ਚਾਵਲ।
ਹੋਰ ਮਨਰਾਜ ਨਾਨੀ ਘਰ ਨੀ ਗਿਆ?
ਨਾਨੀ ਘਰ ਨੀ ਗਿਆ ਮਨਰਾਜ।
ਅੱਛਾ ਮਨਰਾਜ ਨਾਨੀ ਘਰ ਈ ਹੈ ਉਹ ਨਾਈਸ, ਓਧਰ ਅੰਕਲ ਆਂ ਓਧਰ ਆਂਟੀ ਜੀ ਠੀਕ ਹੈ?
ਹਾਂ ਆਂਟੀ ਜੀ ਠੀਕ ਐ। ਸ ਵਧੀਆ ਨੇ ਓਥੇ।
ਹੋਰ ਸਾਡੀ ਕਾਕੀ ਕਿਵੇਂ ਆ ਓਧਰ?
ਕਾਕੀ ਆਪਣੀ ਨਾਨੀ ਘਰ ਗਈ ਹੈ।
ਅੱਛਾ ਕਾਕੀ ਆਪਣੀ ਨਾਨੀ ਘਰ ਗਈ ਹੈ ਉਹ ਵੀ ਠੀਕ। ਸਭ ਬੱਚੇ ਅਪਣੀ ਨਾਨੀ ਘਰ ਹੀ ਹੈ।
ਹੋਰ ਦਸੋ ਤੁਸੀ ਕਦੋਂ ਆਏ ਉਧਰੋਂ।
ਮੈਂ ਕੱਲ ਹੀ ਆਈ ਸੀ ਦੀਦੀ।
ਅੱਛਾ ਅੱਛਾ ਅੱਛਾ ਕੱਲ ਹੀ ਆਏ ਸੀ।
ਹਾਂਜੀ ਜੀ।
ਲਾਸਟ ਮਿਲੇ ਸੀ ਨਾ ਤੁਸੀ ਲਾਸਟ ਵੀਕ।
ਹਾਂਜੀ ਲਾਸਟ ਵੀਕ ਹੀ ਲਾਸਟ ਜਦੋਂ ਮੈਂ ਲਾਸਟ ਟੂ ਲਾਸਟ ਵੀਕ ਹੀ ਆਈ ਸੀ। ਉਦੋਂ ਤੁਸੀਂ ਮੈਨੂੰ ਮਿਲੇ ਸੀ।
ਹਾਂ ਮੈਂ ਓ ਹੀ ਕਿਹ ਰਹੀ ਸੀ ਮੈਂ ਕਿਹਾ ਕਰਾਂ ਫੋਨ ਸਮਾਈਲੀ ਨੂੰ ਕਿੰਨਾ ਟਾਈਮ ਹੋ ਗਯਾ ਮੈਂ ਕੋਈ ਗਲ ਈ ਨਹੀਂ ਕੀਤੀ।
ਹੂੰ ਮੇਰੀ ਤੇ ਪ੍ਰੀਤੀ ਨਾਲ ਵੀ ਗੱਲ ਨੀ ਹੋਈ ਕਾਫੀ ਕਾਫੀ ਟਾਈਮ ਹੀ ਹੋ ਗਿਆ ਮੈਨੂੰ ਲੱਗਦਾ ਵਿਆਹ ਤੋਂ ਪਹਿਲੇ ਹੀ ਹੋਈ ਸੀ ਉਹਦੇ ਨਾਲ ਗੱਲ ਉਸ ਤੋਂ ਬਾਅਦ ਉਹਨੇ ਵੀ ਨੀ ਫੋਨ ਕੀਤਾ।
ਜੋਬ ਲੱਗੀ ਫਿਰ ਉਹ ਤਾਂ ਹੁਣ ਜੋ ਬਹੁਤ ਜ਼ਿਆਦਾ ਬਿਜ਼ੀ ਸਵੇਰੇ ਪਹਿਲੇ ਘਰ ਕਰਕੇ ਜਾਂਦੀ ਹੈ। ਫਿਰ ਆ ਕੇ ਫਿਰ ਕਰਦੀ ਹੈ ਫਿਰ ਜੋਬ ਤੋਂ ਆ ਕੇ ਵੀ ਕਰਦੀ ਹੈ। ਹਾਂ ਬਹੁਤ ਕੁਝ ਤਾਂ ਟਾਈਮ ਹੀ ਨਹੀਂ ਹੈ ਬਿਲਕੁੱਲ। ਕੱਲ ਮੈਂ ਗਈ ਹੋਈ ਸੀ ਓਦੋ ਘਰ ਬੋਲੀ ਪਰਸੋ ਓਨੇ ਛੁਟੀ ਲਿ ਜੀ-ਜੀ ਕੱਲ੍ਹ ਉਹਨੇ ਛੁੱਟੀ ਲਿੱਤੀ ਸੀ ਫਿਰ ਮੈਂ ਉਹਦੇ ਕੋਲ ਹੀ ਗਈ ਹੋਈ ਸੀ ਕੱਲ੍ਹ ਪੂਰਾ ਦਿਨ ਉਹਦੇ ਨਾਲ ਵੀ ਕੀਤਾ ਨਾ ਹਜੇ ਆਏ ਨੀ ਅਜੇ ਆਏਗੀ ਉਹਦੇ ਨਾਲ ਐਕਚੁਲੀਲ ਇਨਲੋਜ ਵੀ ਘਰ ਆਉਣਾ ਚਾਚਾ ਚਾਚੀ ਜੀ ਨੇ ਦੋ ਤਿੰਨ ਦਿਨ ਰਹਿਣ ਤੇ ਫਿਰ ਇਸ ਕਰਕੇ ਉਹ ਕਹਿ ਰਹੀ ਸੀ ਤੁਸੀਂ ਵ ਪਹਿਲੇ ਤੂ ਹੋ ਜਾ
ਹੂੰ ਹੂੰ ਹੂੰ ਅਛਾ ਇਧਰ ਵੈਸੇ ਇਧਰ ਵੀ ਨੀ ਆਈ ਨਾ ਤੁਹਾਡੇ ਘਰ ਵੀ ਆਈ ਨੀ ਨਾ ਆਫਟਰ ਮੈਰਿਜ।
ਨੀ ਦੋ ਵਾਰੀ ਰਹਿ ਕੇ ਚਲੀ ਗਈ ਹੈ।
ਅੱਛਾ ਆਫਟਰ ਮੈਰਿਜ
ਹਾਂ- ਹਾਂ ਅੱਛਾ ਮੇਰੇ ਵੱਲ ਨਹੀਂ ਮੇਰੇ ਵੱਲ ਨਹੀ ਆਈ ਹਲੇ ਹਲੇ ਮੈਂ ਬੁਲਾਇਆ ਤੇ ਬੜੀ ਵਾਰ ਹੈ। ਫਿਰ ੳਨਾ ਨੂੰ ਟਾਈਮਿੰਗ ਦੀ ਵੀ ਥੋੜੀ ਕੁਛ ਉਹਨਾਂ ਦੀ ਫੈਕਟਰੀ ਵਗੈਰਾ ਕਹਿੰਦੇ ਉਹਦੇ 'ਤੇ ਕਦੇ ਕੰਮ ਪੈ ਜਾਂਦਾ ਜ਼ਿਆਦਾ ਕੰਮ ਕਰਕੇ ਹੁਣ ਫੇਰ ਉਹ ਕੀ ਕਹਿੰਦੇ ਨੈਕਸਟ ਮੰਥ ਹਾਂ ਗਰਮੀ ਵੀ ਤਾਂ ਬਹੁਤ ਹੈ। ਨੈਕਸਟ ਮੰਥ ਕਹਿ ਰਹੇ ਨੇ ਕਿ ਨੈਕਸ ਮੰਥ ਜ਼ਰੂਰ ਆਵਾਂਗੇ
ਓਧਰ ਗਰਮੀ ਦਾ ਕੀ ਹਾਲ ਹੈ। ਇੱਥੇ ਤੋਂ ਤਾਂ ਜ਼ਿਆਦਾ ਹੀ ਆਈ ਥਿੰਕ ਸੋ।
ਨਹੀਂ ਬਹੁਤ ਜ਼ਿਆਦਾ ਇੱਥੇ ਵੀ ਬਹੁਤ ਜ਼ਿਆਦਾ ਤੇ ਬੰਦਾ ਅਗਰ ਅੰਦਰ ਬੈਠਾ ਨਾ ਤੇ ਬਹੁਤ ਵਧੀਆ ਅਗਰ ਬਾਹਰ ਚਲਾ ਜਾ ਤੇ ਫਿਰ ਤੇ ਚਪੇਟਾਂ ਹੀ ਚਪੇਟਾਂ ਤੁੁੱਪਦੀਆਂ
ਉਹ ਤੇ ਮਨਰਾਜ ਦਾ ਹੋਲੀਡੇ ਹੋਮਵਰਕ ਹੋ ਗਿਆ।
ਕੀ ਇਸ ਵਾਰੀ ਨਾ ਇਹਨੂੰ ਮਿਲਿਆ ਹੀ ਨਹੀਂ ਰਿਟਰਨ
ਅੱਛਾ -ਅੱਛਾ -ਅੱਛਾ -ਅੱਛਾ ਜੀ
ਹਾਂ ਫਿਰ ਉਹ ਤੇ ਕੰਪਲੀਟ ਕਰਵਾ ਲਆਂ ਸੀ ਮੈਂ ਬਾਹਰੋਂ ਬਣਵਾ ਲਿਆ ਸੀ। ਤੇ ਕੀ ਕਹਦੇ ਕੁਛ ਉਹ ਸੀ ਨਾ ਕਾਫੀਸੀ ਬੜੀਆਂ ਫਿਰ ਮੈਂ ਬਾਹਰੋਂ ਅਸਾਈਨਮੈਂਟਸ ਬਣਵਾ ਲਈਆਂ ਤੇ ਕੀ ਕਹਿੰਦੇ ਜਿਵੇਂ ਫਿਨਿਸ਼ ਹੋਇਆ ਫਿਰ ਮੈਂ ਨਾਲ ਹੀ ਦਿੱਲੀ ਆ ਗਈ ਫਿਫਟੀਨ ਆਈ ਸੀ ਮੈਂ ਦਿੱਲੀ
ਅੱਛਾ ਕਿਨੇ ਟਾਈਮ ਲਈ ਆਇਓ ਹੁਣ
ਏਹੀ ਬਾਕੀ ਰਹਿ ਗਈਆਂ ਬਸ ਜਿੰਨੀ ਛੁੱਟੀਆਂ ਫਿਫਟੀਨ ਰਹਿ ਗਈਆਂ
ਅੱਛਾ ਸਕੂਲ ਕਦੋਂ ਸਟਾਰਟ ਹੈ।
ਪੰਜ ਜੁਲਾਈ।
ਮੈਂ ਕਈ ਸਕੂਲ ਸੈਵਨ ਨੂੰ ਵੀ ਸਟਾਰਟ ਹੈ।
ਨਹੀਂ ਆਇਆ ਸੀ ਨੋਟਿਸ ਵਿੱਚ,, ਤੇ ਫਿਰ ਉਹਨਾਂ ਨੇ ਕੈਂਸਲ ਕਰ ਦਿੱਤਾ ਸੀ ਕਹਿ ਰਹੀਏ ਨਹੀਂ ਫਸਟ ਜੁਲਾਈ ਨੂੰ ਹੀ ਸ਼ੁਰੂ ਹੋਣਗੇ,
ਹਮ,,,,, ਮੈਨੂੰ ਲੱਗਦਾ ਐਕਸਟੈਂਡ ਹੋ ਜਾਣਗੀਆਂ ਗਰਮੀ ਚ, ਜ਼ਿਆਦਾ ਹੋਏ ਗਰਮੀ ਵੀ ਤਾਂ ਬਹੁਤ ਹੈ ਪਰਸੋਂ ਟੈਂ ਪਰਸੋਂ ਇੱਧਰ ਠੀਕ ਸੀ ਮੌਸਮ ਉੱਧਰ ਕਿਵੇਂ ਸੀ? ਪਰਸੋਂ,,,,,,
ਪਰਸੋਂ ਇੱਥੇ ਬਾਰਿਸ਼ ਸੀ,
ਸੀ ਇਧਰ,,,,,, ਹਮ ਹਾਂਜੀ,,,,, ਹਾਂ ਇੱਧਰ ਵੀ ਸੇਮ ਇੱਧਰ ਈਵਨ ਮੰਮੀ ਆਉਣਾ,, ਯਮੁਾਨਗਰ ਗਏ ਹੋਏ ਸੀ ਤੇ ਯਮੁਨਾਨਗਰ ਤੋਂ ਵਾਪਿਸ ਆਏ ਆ, ਇੱਥੇ ਬਾਰਿਸ਼ ਆ ਰਹੀ ਸੀ ਉੱਥੇ ਨਹੀਂ ਸੀ,
ਅੱਛਾ ਅੱਛਾ ਅੱਛਾ ਠੀਕ ਹੈ ਠੀਕ ਹੈ, ਹੋ ਹੀ ਜਾਂਦਾ ਨਾ ਕਈ ਵਾਰ ਐਵੇਂ ਹੋ ਜਾਂਦਾ ਅਸੀਂ ਥੋੜੀ ਜੀ ਦੂਰ ਜੰਮਣਾਨਗਰ, ਏ,, ਬੁੜੇ ਸਾਹਿਬ ਗੁਰਦੁਆਰੇ ਤੱਕ ਜਾਈਏ ਉੱਥੇ ਬਾਜ਼ਿਸ਼ ਆਹੀ ਹੋਗੀ ਸਾਡੇ ਜਗਾਦਰੀ ਆਉਂਦੀ ਸੀ ਜੇ ਸਾਡੇ ਜਗਾਦਰੀ ਆ ਰਹੀ ਹੈ ਤੇ ਯਮਣਾ ਨਗਰ ਨਹੀਂ ਆ ਰਹੀ ਹੁੰਦੀ
ਸਹੀ ਗੱਲ ਹੈ,,,
ਹਾਂ,
ਨਹੀਂ ਦੀਦੀ ਨਹੀਂ ਸੈਟਰਡੇ ਸੰਡੇ ਹੁੰਦੇ ਆ, ਕਿ ਬਸ ਸੋਂ ਜਾਈਏ, ਨੀਂਦ ਪੂਰੀ ਹੋ ਜਾਏ, ਫਿਰ ਆਲਸ ਵੀ ਆ ਜਾਂਦਾ ਗਰਮੀ ਵੀ ਇੰਨੀ ਹੈ, ਹਾਂਜੀ ਬਹੁਤ ਵਧੀਆ ਚੱਲਦਾ,
ਉਹ ਤਾਈ ਜੀ ਠੀਕ ਹੈ ਤੁਹਾਡੇ ਜਿਨ੍ਹਾਂ ਕੋਲ ਜਾਂਦੇ ਹੋ
ਹਾਂਜੀ, ਸਵਲ ਉਹ ਵੀ ਆਏ ਹੋਏ ਸੀ, ਉਹ ਵੀ ਸਵੇਰੇ ਹੀ ਗਏ ਆ ਉਹ ਵੀ ਯਮੁਨਾਾਨਗਰ ਆਏ ਹੋਏ ਸੀ ਨਾ ਆਪਣੇ ਘਰ, ਤੇ ਅੱਜ ਕੱਲ ਉਹ ਸਾਡੇ ਕੋਲ ਸੀ ਫੇਰ ਅੱਜ ਸਵੇਰੇ ਹੀ, ਗਏ ਆਂ ਬੁਲਾਬਲਾ ਕੀਤੀ ਸੀ ਉਹਨਾਂ,
ਅੱਛਾ ਠੀਕ ਹੈ ਠੀਕ ਹੈ ਠੀਕ ਉਹਨਾਂ ਦੇ ਬੱਚੇ ਬਾਹਰ ਹੀ ਹੈ ਨਾ ਦੋਨੋ ਬੇਟੇ
ਹਾਂਜੀ ਦੋਨੋ ਬੇਟੇ ਬਾਹਰ ਹੈ ਇੱਕ ਯੂ ਐਸ, ਇੱਕ ਆਸਟ੍ਰੇਲੀਆ ਦੀਦੀ ਇੱਥੇ ਹੀਈ ਆ,
ਹਾਂ ਦੇਖੀ ਆ ਤੁਸੀਂ ਪਾਉਦੇ ਹੋ ਨਾ ਫੋਟੋ ਨਾਲ, ਕਈ ਵੱਲ ਦੀਦੀ ਦੀਦੀ ਇੱਥੇ ਆ ਲੋਕਲ ਹੀ ਵੀ ਆ ਉੇ ਚੰਡੀਗੜ੍ਹ ਠੀਕ ਹੈ ਜੀ ਠੀਕ ਵਧਿਆ ਹੋਰ ਚਾਚਾ ਜੀ ਠੀਕ ਹੈ?
ਸਭ ਵਧੀਆ ਦਮਨ ਵੀ ਵਧੀਆ, ਸਭ ਵਧੀਆ।
ਦਮਨ ਨੇ ਹਜੇ ਗ੍ਰੈਜੂਏਸ਼ਨ ਵਾਲੇ ਪੇਪਰ ਦਿੱਤੇ ਆਦੇ ਸਿਕਸ ਸਮਸਟਰ ਦੇ ਹੁਣੇ ਦਿੱਤੇ, ਤੇ ਇਗਜ਼ਾਮ ਲੈਟ ਸੀ ਕਿ ਹੁਣ ਆਫਟਰ ਐਮ ਕੋਮ ਕਰਦਾ ਜਾਂ ਫਿਰ ਐਮ ਬੀ ਏ। ਕਰਦਾ।
ਠੀਕ ਹੈ।
ਹਾਂਜੀ।
ਕੀ ਆਉਂਦੇ।
ਨਹੀਂ ਬਿਕੋਮ
ਬਿਕੋਮ ਠੀਕ ਹੈ, ਜੀ ਠੀਕ ਹੈ, ਸਿੰਮੀ ਦੀ ਤੇ ਹੋ ਗਈ ਸੀ ਨਾ ਪੜਾਈ ਪੂਰੀ।
ਐੱਮ ਏ ਸੀਮੀ ਦੀ ਕੰਪਲੀਟ ਹੋ ਗਈ ਹੈ ਹੁਣ ਐਗਜ਼ਾਮ ਫਰੀ ਹੋ ਗਿਆ ਐੱਮ ਏ ਮਤਲਬ ਫੋਰ ਚਾਰੋਂ ਸਮੈਸਟਰ ਕੰਪਲੀਟ ਪਾਸ ਹੋ ਗਿਆ ਫੋਰਥ ਸਮੈਸਟਰ ਦੇ ਇਗਜ਼ਾਮ ਦਿੱਤੇ ਆ ਇਹ ਏ ਤੇ ਕੈਰੀ ਹੁਣ ਮੈਂ ਅੱਗੇ ਵੀ ਪੜਨਾ ਬੀਐਡ ਕਰਨੀ ਹ ਐਨਟੀਟੀ ਕਰਨੀ ਆ ਲੈਟਸ ਸੀ ਦੇਖੋ ਕੀ ਕਰਦੀ ਆ ਮੈਂ ਕਿਹਾ ਜੀ ਥੋੜਾ ਬਰੇਕ ਲੈ ਲਿਆ ਹਾਂ।
ਹਾਂਜੀ ਏ ਤੇ ਹੈ। ਪੜਨਾ ਚਾਂਦੇ ਤੇ ਕਰੋ।
ਬਿਲਕੁਲ
ਹਾਂ ਬਾਕੀ ਹੈ ਕਿ ਬਾਬੂ ਦੇਖੋ ਹੁਣ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ। ਸੋਚਿਆ ਉਤੇ ਸਕੋਪ ਨਹੀਂ ਮਿਲਦਾ। ਕਦੀ ਕਦਾ
ਟੀਚਿੰਗ ਦਾ ਇੱਥੇ ਸਕੋਪ ਨਹੀਂ ਹੈ, ਟੀਚਿੰਗ ਦਾ ਸਕੋਪ ਨਹੀਂ ਹੈ। ਬਟ ਇਹ ਹੈ ਕਿ ਚਲੋ ਕੁਛ ਨਹੀਂ ਆ ਰਿਹਾ, ਉਸ ਤੋਂ ਬੈਟਰ ਹੈ ਨੌਲੇਜ ਮਿਲਦੀ ਰਹਿੰਦੀ ਹੈ।
ਹਾਂ-ਹਾਂ ਇਹ ਚੀਜ਼ ਹੈ ਬਾਕੀ ਅਦਰਵਾਈਜ਼ ਮੈਂ ਜੇਕਰ ਕੋਈ ਸਕੋਪ ਆਪ ਹਾਂ ਸਾਡੇ ਸ਼ਹਿਰ ਤੋਂ ਬਾਹਰ ਜਾ ਕੇ ਚੰਡੀਗੜ੍ਹ
ਬਿਲਕੁਲ, ਬਹੁਤ ਉੱਥੇ ਤਾਂ ਬਹੁਤ ਸਕੋਪ ਹੈ, ਤੁਸੀਂ ਮੰਨੋਗੋ। ਅਹ ਮੇਰੀ ਨੀਜ਼ ਹੈ ਦੀਦੀ ਦੀ ਬੇਟੀ ਐਂਡ ਕੀ ਨਾਮ ਏ ਉਹ ਸਿਰਫ ਹਜੇ ਐ ਐਲ ਕੇ ਜੀ 'ਚ ਹੈ। ਜਦੋਂ ਨਰਸਰੀ ਸੀ ਨਾ ਉਹਨੂੰ ਸਾਊਂਡਸ ਕਰਵਾ ਰਹੇ ਸੀ ਔਰ ਉਹਦੀ ਟਿਊਸ਼ਨ ਤੁਸੀਂ ਕਿੰਨੀ ਫੀਸ ਹੋਏਗੀ
ਅੱਛਾ ਠੀਕ ਹੈ, ਠੀਕ ਹੈ।
ਨਹੀਂ ਸਵਨ ਥਾਊਜੈਂਡ। ਸੇਵਨ ਥਾਉਜੈਂਡ ਪਰ ਮੰਥ ਫੀਸ ਔਰ ਸਿਰਫ ਹਫਤੇ ਚ ਦੋ ਵਾਰ ਟਿਊਸ਼ਨ ਜਾਣਾ।
ਐਸਾ ਕਿਉਂ।
ਰੇਟ ਹੈ ਉੱਧਰਦੇ
ਟੂ ਡੇਜ਼ ਜਾਣਾ ਜੀ
ਸਿਰਫ ਟੂ ਡੇਜ਼ ਜਾਣਾ ਔਰ ਬਹੁਤ ਦੇ ਰਹੇ ਆ ਟਿਊਸ਼ਨ ਦੇ ਪੈਸੇ। ਟੀਚਰਸ ਉਹ ਇਹ ਨਹੀਂ ਕਿ ਪੇਰੈਂਟਸ ਮਨਾ ਨਹੀਂ ਕਰ ਰਹੇ।
ਉਹ ਬੜਾ ਉਹਦਾ
ਬਹੁਤ ਸਕੋਪ ਹੈ ਔਰ ਵਨ ਛੋਟੇ ਬੱਚਿਆਂ ਤਾਂ ਜ਼ਿਆਦਾ ਹੈ ਐਜ ਕੰਪੇਅਰ ਟੂ ਵੱਡੇ ਬੱਚੇ।
ਠੀਕ ਹੈ। ਠੀਕ ਹੈ ਠੀਕ ਤੁ ਦਿੱਲੀ ਵੀ ਐਵੇਂ ਆ।
ਹੂੰ ਸ਼ਹਿਰ ਸ਼ਹਿਰ ਦਾ ਵੀ ਫ਼ਰਕ ਹੈ ਨਾ ਇੱਥੇ ਹੈ ਗਲੀ ਚ ਚਾਰ ਬੰਦੇ ਪੜ੍ਹਾ ਰਹੇ ਹੈ ਤੇ ਇਹਦੇ। ਕੋਲ ਪੰਜ ਸੌ ਰੁਪਇਆ ਤੇ ਉਹਦੇ ਕੋਲ ਹਜ਼ਾਰ ਰੁਪਇਆ।
ਫੇਰ ਇਹ ਦੇਖੋ ਕਿੰਨਾ ਫ਼ਰਕ ਹੈ ਤੁਸੀਂ ਮੰਨੋ ਕਿ ਨਹੀਂ ਸਾਡੀ ਗਲੀ ਚ ਤੇ ਮੇਰੇ ਇਨਲੋਜ਼ਨ ਉੱਥੇ ਦੋ ਕੁੜੀਆਂ ਪੜ੍ਹਾ ਰਹੀਆਂ। ਦੋਨੋ ਤੇ ਅਸੀਂ ਕਿਸੇ ਨੂੰ ਅਸੀਂ ਉਹਨਾਂ ਨੂੰ ਤੇ ਨੀ ਪੁੱਛੇ ਕਹਿੰਦੇ ਤੁਹਾਡੇ ਕੀ ਚਾਰਜਿਸ ਹਨ ਸਾਡੇ ਕੋਈ ਨੋਨ ਪੜ੍ਹ ਰਹੇ ਨੇ ਉਹਨਾਂ ਕੋਲ ਉਹਨਾਂ ਦੇ ਬੱਚੇ ਤੇ ਅਸੀਂ ਉਹਨਾਂ ਕੋਲ ਪੁੱਛਣ ਮੈਂ ਕਿਹਾ ਤੁਸੀਂ ਕਿੰਨਾ ਪ੍ਰਮੰਨ ਦਿੰਦੇ ਹੋ। ਕਹਿੰਦੇ ਸੀ ਸਿਰਫ ਫੋਰਨ ਪਰਮਨ ਦਹਿੰਦੇ ਉਹ ਸਬਜੈਕਟ ਸੈਕਿੰਡ ਕਲਾਸ ਦਾ ਬੱਚਾ।
ਅੱਛਾ ਜੀ।
ਹਾਂ ਸੈਕਿੰਡ ਕਲਾਸ ਦਾ ਬੱਚਾ ਓਲ ਸਬਜੈਕਟ ਫੋਰ ਹੰਡਰਡ ਪਰ ਮੰਥ ਮੈਂ ਕਿਹਾ ਇੰਨਾ ਫਰਕ ਇਨਾ ਜ਼ਿਆਦਾ ਮਤਲਬ ਕਿ ਕਿੰਨਾ ਵੱਦਾ ਕੀ ਬਚਾਏਗਾ। ਪਰ ਬੱਚਿਆਂ ਨਾਲ ਤਾਂ ਸਭ ਤੋਂ ਜ਼ਿਆਦਾ ਸਿਰ ਖਪਾਈ ਹੁੰਦੀ ਹੈ
ਇੰਨੇ ਵੱਡੇ ਬੱਚਿਆਂ ਨਾਲ ਨਹੀਂ ਹੈ। ਜਿਨਾ ਛੋਟੇ ਬੱਚਿਆਂ ਨਾਲ ਹੈ।
ਛੋਟੇ ਬੱਚਿਆਂ ਨਾਲੋਂ ਰ ਮੈਂ ਉਹਨੂੰ ਇਹ ਸੁਣਿਆ ਕਿ ਆਲ ਸਬਜੈਕਟ ਮੈਂ ਕਿਹਾ ਆਲ ਸਬਜੈਕਟ ਕਹਿੰਦੀ ਹਾਂਜੀ ਜੀ ਆਲ ਸਬਜੈਕਟ ਮੈਂ ਕਿਹਾ ਮਾਦਰੀ ਹੈ ਜਿਹੜੀ ਬੱਚੀਆਂ ਪੜਾ ਰਹੀਆਂ ਕੁੜੀਆਂ ਪੜਾ ਰਹੀਆਂ। ਜਿਹੜੀਆਂ।
ਸਹੀ ਗੱਲ ਹੈ।
ਉਹ, ਵੈਸੇ ਮੇਰੇ ਖਿਆਲ ੳਹ ਨਾਲ ਨਾਲ ਹੌੳ ਸ਼ਹਿਰ ਸ਼ਹਿਰ ਦਾ ਤੇ ਫਰਕ ਹੈ ਹੀ, ਹੈ ਹਾਂਜੀ ਇਹ ਤਾਂ ਗੱਲ ਸਹੀ ਹੈ, ਸਾਡੇ ਹੁਣ ਯਮੁਨਾ ਨਗਰ ਪਾਰਕ ਲਓ ਉੱਥੇ ਹੋਰ ਜ਼ਿਆਦਾ
ਹੂੰ ਬਿਲਕੁਲ ਔਰ ਐਕਚੁਲੀ ਪਤਾ ਕੀ ਹੈ ਹੁਣ ਇੱਥੇ ਅਸੀਂ ਘਰ ਘਰ ਪੜ੍ਹਾਣੇ ਹਾਂ ਓਥੇ ਉਹ ਨੇ ਟਿਊਸ਼ ਕੋਚਿੰਗ ਸੈਂਟਰ ਖੋਲ੍ਹੇ ਹੋਏ ਆ
ਖੋਲਿਆ ਹਾ ਕੁਛ ਉਹਦੇ ਨਾਲ ਵੀ ਨਾ ਥੋੜ੍ਹਾ ਉਹ ਪੈਂਦਾ ਹੈ। ਇੰਪਰੈਸ਼ਨ ਵੀ ਪੈਂਦਾ ਉਹਦੇ ਨਾਲ
ਹੂੰ ਕਿ ਮਤਲਬ ਬੋਰਡ ਲਗਾਤਾ ਕਿ ਚਲੋ ਇੱਥੇ ਬੈਂਚਜ਼ ਵਗੈਰਾ ਲਗਾਏ ਆ ਏਸੀ ਲੱਗਿਆ ਹੋਇਆ, ਇਹ ਚੀਜ਼ ਹੈ ਬਸ
ਹਾਂ ਚਲੋ ਠੀਕ ਹੈ ਬਾਬੂ ਫਿਰ ਮੈਂ ਦੁਬਾਰਾ ਕਰਾਂਗੀ।
ਠੀਕ ਠੀਕ ਹੈ ਦੀਦੀ, ਓਕੇ ਓਕੇ ਜੀ ਸਤਿ ਸ੍ਰੀ ਅਕਾਲ।